ਹੈਲੋ।
ਸਾਸੀ ਕਾਲ ਪਾ ਜੀ, ਹੈਲੋ।
ਸਾ ਸ੍ਰੀ ਕਾਲ ਜੀ।
ਸਾਸੀ ਕਾਲ ਪਾਜੀ।
ਸਾਸ੍ਰੀ ਕਾਲ, ਹੋਰ ਠੀਕ ਓ?
ਵਦੀਆ-ਵਦੀਆ, ਤੁਸੀਂ ਸੁਣਾਓ? ਘਰ ਪਰਿਵਾਰ ਸਬ ਠੀਕ ਨੇ।
ਹਾਂਜੀ, ਓਕੇ ਰਿਪੋਰਟ ਮਾਰਾਜ ਦੀ ਕਿਰਪਾ ਤੁਸੀਂ ਦੱਸੋ।
ਵਾਹ! ਮਾਰਾਜ ਦੀ ਕਿਰਪਾ ਸਬ ਤੋਂ ਬਣੀ ਰਏ।
ਹੋਰ ਸੁਣਾਓ ਕੋਈ ਗੱਲਬਾਤ ਸੁਣਾ ਦੋ ਕੋਈ ਧਾਰਮਿਕ ਸਾਨੂੰ ਵੀ ਥੋੜੇ ਰੱਬ ਦੇ ਨਾਲ ਲਾਓ। ਹਜ਼ੂਰ ਸੈਬ ਦੀ ਗੱਲ ਸੁਣਾਓ ਕੋਈ, ਗਏ ਓ ਤੁਸੀਂ ਹਜ਼ੂਰ ਸਾਹਿਬ ਕਦੀ?
ਹਾਂਜੀ-ਹਾਂਜੀ, ਹਜ਼ੂੂਰ ਸੈਬ ਗਏ ਆ।
ਸੁਣਾਓ ਕੋਈ ਗੱਲਬਾਤ ਸਾਨੂੰ ਵੀ ਦੱਸੋ ਕੁਛ?
ਹਾਂਜੀ-ਹਾਂਜੀ, ਗੁਰ ਹਜ਼ੂਰ ਸੈਬ, ਦਸਮ ਗੁਰੂ ਦਸ ਦਸਵੀਂ ਪਾਤਸ਼ਾਈ ਤੇ ਗੁਰੂ ਗੋਬਿੰਦ ਸਿੰਘ ਮਾਰਾਜ ਜੀ ਦਾ ਹੈਗਾ ਗੁਰਦੁਆਰਾ। ਤੇ ਬਾਕੀ ਐ ਹੈਗਾ ਜਿਵੇਂ ਤੁਸੀਂ ਆਪ
ਅੱਛਾ। ਤੁਸੀਂ ਕਿਵੇਂ ਜਾਂਦੇ ਹੋਗੇ ਇੱਥੋਂ? ਕਿੱਦਰੋਂ-ਕਿੱਦਰੋਂ? ਅੱਛਾ, ਅੱਛਾ ਉਹ ਆਈ ਥਿੰਕ ਜੇੜੀ ਸੱਚਖੰਡ ਨਾਮ ਐ ਓਦਾਂ। ਸੱਚਖੰਡ ਐਕਸਪ੍ਰੈਸ, ਅੱਛਾ-ਅੱਛਾ, ਦਰਬਾਰ ਸੈਬ ਸਿੱਧਾ ਹਜ਼ੂੂਰ ਸਾਈਬ।
ਹਾਂਜੀ, ਸਿੱਧਾ ਹਜ਼ੂਰ ਸੈਬ ਮਤਲਬ ਕਿ ਉੱਧਰ ਵਦੀਆ ਹੈਗਾ, ਤੁਸੀਂ ਜਿੱਦਾਂ ਸਟੇਸ਼ਨ ਪਹੁੰਚੋਗੇ ਨਾ ਤੇ ਤੁਸੀਂ ਅਪਣਾ ਬਾਰ ਜਾਓ, ਉਧਰੋਂ ਨਾ ਗੁਰਦੁਆਰੇ ਆਲੀ ਬੱਸਾਂ ਲੱਗੀਆਂ ਹੁੰਦੀਆਨ। ਹਜ਼ੂਰ ਸਾਇਬ ਹਾਂਜੀ, ਵੱਡੀ ਬੱਸ ਲੱਗ ਹੋਂਦੀ ਏ ਉਹ ਤੁਆਨੂੰ ਬਾਬਾ ਨਿ ਧਾਨ ਸਿੰਘ ਜੀ ਦੇ ਸਥਾਨ ਤੇ ਲੈਜੇ ਨੇ ਓਧਰ ਮਤਲਬ- ਗੁਰਦੁਆਰਿਆਂ ਦੀ ਹੀ ਮਤਲਬ ਬਿਲਡਿੰਗ ਵਗੈਰਾ ਬਣੀ ਹੋਈਆਂ ਉੱਧਰ ਨਿਵਾਸ ਵਗੈਰਾ ਬਣੇ ਹੋਏ ਨੇ।
ਅੱਛਾ।
ਓਧਰ ਤੁਆਨੂੰ ਕਮਰੇ ਵਗੈਰਾ ਮਿਲ ਜੇਵੇ, ਮਤਲਬ ਆਰਾਮ ਨਾਲ ਮਿਲ ਜਾਂਦੇ, ਕੋਈ ਖੁਆਰ ਨੀ ਹੋਣਾ ਪੈਂਦਾ। ਤੇ ਓਧਰੋਂ ਤੁਸੀਂ ਮੰਨ ਲਓ ਜਿਵੇਂ ਤੁਸੀਂ ਸ਼ਾਮੀ ਪਹੁੰਚੋਗੇ ਛੇ, ਸੱਤ ਵਜੇ
ਹਾਂਜੀ-ਹਾਂਜੀ।
ਤੇ ਤੁਸੀਂ ਆਪਣਾ ਅਗਰ ਤੁਆਡੇ ਮਤਲਬ ਕਿ ਜੇ ਅਗਰ ਤੁਆਡਾ ਦਿਲ ਐਗਾ ਤੇ ਰਾ ਕਿ ਤੁਸੀਂ, ਵੈਸੇ ਤੇ ਨਜ਼ਾਰੇ ਰਾਤ ਦੇ ਵੇਖ ਣ ਦੇ ਹੈਗੇ ਨੇ, ਸਵੇਰੇ ਦੋ-ਢਾਈ ਵਜੇ ਦੇ, ਅਪਣਾ ਤੁਸੀਂ ਆਓ ਤੇ ਆ ਕਮਰਾ ਕੁਮਰਾ ਲੈ ਕੇ ਏਤੇ ਸੋਜੋ।
ਠੀਕ ਐ।
ਹਾਂਜੀ, ਜਿੱਦਾਂ ਤੁਆਡਾ ਜਿਵੇਂ ਸਵੇਰ ਹੋਏਗੀ ਤੁਸੀਂ ਇੱਕ ਵਜੇ ਉੱਠੋ ਤੁਸੀਂ ਇਸ਼ਨਾਨ ਪਾਣੀ ਕਰਕੇ ਅੱਦਾਂ ਪੌਣਾ ਘੰਟਾ ਲੱਗ ਜਾਂਦਾ ਤਿਆਰ ਹੁੰਦੇ
ਠੀਕ ਐ, ਠੀਕ ਐ।
ਤੇ ਓਧਰ ਨਾ ਅਹ ਐ ਸਚ ਖੰਡ ਤੋਂ ਐ ਗੋਦਾਵਰੀ ਨਦੀ ਤੋਂ ਜਲ ਭਰ ਕੇ ਆਂਦੇ ਨੇ ਗਾਗਰ ਇਚ
ਹਾਂਜੀ।
ਹਾਂਜੀ ਤੇ, ਉੱਧਰੋਂ ਡੇਟ ਪਤਾ ਨੀ ਪੋਣੇ ਦੋ ਚੱਲਦੇ ਨੇ ਤੇ ਐਧਰੋਂ ਗੋਦਾਵਰੀ ਨਦੀ ਤੋਂ ਜਲ ਭਰ ਕੇ ਅਰਦਾਸ ਬੇਨ ਥੀ ਕਰਕੇ ਤੇ ਓਧਰੋਂ ਵਾਪਸ ਲੈ ਕੇ ਆਂਦੇ, ਤੇ ਉਨਾਂ ਨਾਲ ਇੰਨੀ ਸੰਗਤ ਹੋਂਦੀ, ਬੌਤ ਜੈਦਾ ਸੰਗਤ ਹੁੰਦੀ ਐ।
ਮੈਂ ਵੇਖੀ ਵੀਡੀਓਜ਼ ਪੈੱਲੇ ਸਿਮਰਨ ਕਰਦੇ ਹੁੰਦੇ ਆ, ਮੈਂ ਵੇਖੀ ਵੀਡੀਓਜ਼ ਓ ਪੈਂਲੇ ਸਿਮਰਨ ਕਰਦੇ ਹੁੰਦੇ ਆ ਮੇਰੇ ਖਿਆਲ ਇੱਕ ਵਜੇ ਬੈ ਜਾਂਦੇ ਸਿਮਰਨ ਕਰਨ ਤੇ ਇੱਕ ਘੰਟਾ ਪੈਲੇ ਸਿਮਰਨ ਕਰਦੇ ਹੈਗੇ ਨ ਫਿਰ ਦੋ ਇੱਕ ਵੱਜ ਕੇ ਪਚਮਣ ਮਿਨਟ ਤੇ ਪਚਪਨ ਮਿੰਟ ਤੇ ਬਾਬਾ ਜੀ ਆਂਦੇ ਹੈਗੇ ਨ। ਗਾਗਰ ਦੇ ਸੇਵਾਏਦਾਰ ਜੇੜੇ ਸ਼ਾਮੀ ਓ ਸ਼ਸਤਰ ਵੀ ਦਿਖਾਂਦੇ ਹੈਗੇ ਆ‌‌। ਤੇ ਓ ਇੱਕ ਵੱਜ ਕੇ ਪਚਪਨ ਮਿੰਟ ਤੇ ਆਂਦੇ ਆ, ਦੈਨ ਓਧਰ ਗਾਗਰ ਭਰਦੇ ਹੈਗੇਨ
ਹਾਂਜੀ-ਹਾਂਜੀ, ਤੇ ਓ ਜਿਸ ਸਾਬ ਜਿਸ ਸਾਬ ਨਾਲ ਓ ਜਾਪ ਕਰਦੇ ਨਾ, ਜਿਵੇਂ ਓ ਅਪਣੀ ਲੈ ਚ ਮਨ ਖੋਸ਼ ਹੋ ਜਾਂਦਾ।
ਸਈ ਗੱਲ ਏ, ਓ ਰੱਬ ਦੀ ਰੱਬ ਨਾਲ ਜੁੜੀ ਹੁਈ ਰੂਹ ਹੈ।
ਹਾਂਜੀ, ਉਨਾਂ ਨੂੰ ਪਤਾ ਕੀ ਗੱਲ ਐ, ਉਨਾਂ ਨੇ ਪਿਛਲੇ ਜਨਮ ਇੱਚ ਸੇਵਾ ਬੜੀ ਕੀਤੀ ਐ ਤਾਂ ਈ ਅੱਗੇ ਜਾ ਕੇ ਉਨਾਂ ਨੇ ਸੇਵਾ ਓਦੇ ਚ ਮਤਲਬ ਕਿ ਓਸੀ ਰੂਪ ਚ ਆਏ ਨੇ।
ਬਿਲਕੁਲ ਸਈ ਗੱਲ ਏ।
ਨਹੀਂ ਤ ਹਰ ਜਣੇ ਖੜੇ ਨੂੰ ਥੋੜੀ ਮਿਲ ਜਾਂਦੀ ਜਿਦੀ
ਭਗਤੀ ਜੈਦਾ ਹੋਏ
ਬਿਲਕੁਲ ਸਈ ਗੱਲ ਏ।
ਆ ਗੀ ਸਮਝ ਵੀ ਸੇਵਾਦਾਰ ਲਈ ਉਨਾਂ ਨੂੰ ਹੁਨ ਨੀ ਮਿਲੀ ਮਤਲਬ ਉਨਾਂ ਨੇ ਪਿਛਲੀ ਜੀਵਨ ਚ ਬੌਤ ਸੇਵਾ, ਪਿਛਲੇ ਜਨਮ ਚ ਬੌਤ ਸੇਵਾ ਕੀਤੀ ਹੋਣੀ ਨਾ।
ਐਵੇਂ ਸ ਸੇਵਾ ਨੀ ਮਿਲਦੀ ਕਿ ਪਿਛਲੇ ਜਨਮ ਚ ਉਨਾਂ ਨੇ ਸੇਵਾ ਬੜੀ ਕੀਤੀ ਹੁੰਦੀ ਐ।
ਕੁਛ ਕਰਮ ਕੀਤੇ ਹੁੰਦੇ ਨੇ ਬੜੇ ਵਦੀਆ ਉਨਾਂ ਨੇ ਤਾਂ ਜਾ ਕੇ ਉਨਾਂ ਨੂੰ
ਹਾਂਜੀ, ਬਿਲਕੁਲ ਸਈ ਗੱਲ ਏ, ਉਸ ਤੋਂ ਬਾਦ ਜਿਵੇਂ ਉਹ ਲੈ ਕੈਨੇ, ਇੱਕ ਤੇ ਸਿਮਰਨ ਜਿਸ ਸਾਬ ਨਾਲ ਓ ਕਰਦੇ ਨਾ, ਉਦਾ ਲੈਜਾ ਇੰਨਾ ਵਦੀਆ ਹੈਗਾ ਨਾ ਮਨ ਖੋਸ਼ ਹੋ ਜਾਂਦਾ। ਤੇ ਉਸ ਤੋਂ ਬਾਦ ਜਿਵੇਂ ਤੁਸੀਂ ਅਪਣਾ ਅੰਦਰ ਲੈ ਕੇ ਜਾਂਦੇ ਨਾ ਤੇ ਉਨਾਂ ਦੀ ਗਾਗਰ ਦੀ ਇੰਨੀ ਤੇਜ-ਤੇਜ ਰਫਤਾਰ ਹੁੰ ਦੀ ਏ ਮਗਰ
ਬੌਤ ਤੇਜ਼ ਏ, ਓ ਜਦੋਂ ਦੂਸਰਾ ਹਾਂਜੀ-ਹਾਂਜੀ, ਜਦੋਂ ਦੂਸਰਾ ਦੂਜਾ ਚੁਰਾਆ ਆਂਦਾ ਨਾ, ਉੱਧਰ ਜਕੈਰਾ ਲਾ ਕੇ ਬੜੀ ਤੇਜ਼ ਫਿਰ ਚੱਲਣ ਲੱਗ ਜਾਂਦੇਨ।
ਹਾਂਜੀ, ਨਈ ਓ ਚਲਦੇ ਰਾਮ, ਚਲਦੇ ਪੈਦਲ ਈ ਨੇ ਮਤਲਬ ਕਦਮ ਇੰਨੇ ਵੱਡੇ ਹੁੰਦੇ, ਸਾਨੂੰ ਭੱਜਣ, ਹਾਂਜੀ ਉਹ ਸਾ ਹਾਂ। ਬੰਨੀ ਟੇ ਪੜਨਾ ਪੈਨਾ ਪੈਂਦਾ।
ਸੌਖਾ, ਉਹ ਸੌਖਾ ਬੰਦਾ ਗ੍ਹੇੜਦੇ ਹੈ। ਬਿਲਕੁਲ, ਸੌਖਾ ਬੰਦਾ ਗ੍ਹੇੜ ਸਕਦਾ, ਮੈਂ ਉਹਨਾਂ ਦੀ ਉਹਨਾਂ ਦੀ ਮੇਨਟੇਨੈਂਸ, ਉਹਨਾਂ ਦੀ ਪ੍ਰੈਕਟਿਸ ਦੇਖੋ ਨਾ। ਸਦੀਆਂ ਲੰਘ ਗਈਆਂ‌ ਉਹਨਾਂ ਨੂੰ, ਉਹਨਾਂ ਦੀ ਪੂਰੀ ਜ਼ਿੰਦਗੀ ਲੱ ਗੀ ਸਿਰਫ ਸੇਵਾ ਕਰਦਿਆਂ। ਕਿੰਨੇ ਭਾਗਾਂ ਵਾਲੀ ਰੂਹਾ ਹੈਗੀਆਂ ਨ ਓਹ, ਬਿਲਕੁਲ-ਬਿਲਕੁਲ। ਤੁਸੀਂ ਆ ਦੇਖੋ, ਸੋਂਦੇ ਕਦੋ ਹੋਣੇ ਓ? ਉਹ ਸੌਦੇ ਕਦੋਂ ਹੋਣੇ? ਤੁਸੀਂ ਆ ਵੇਖੋ ਨਾ, ਇੱਕ ਵਜੇ-ਇੱਕ ਵਜੇ, ਉਹੀ ਤੇ। ਐ, ਮਹਾਂਪੁਰਖ ਕੌਣ ਹੁੰਦੇ? ਉਹਨਾ ਨੇ ਅਪਣੀ ਉਹਦੇ ਤੇ ਤੇ, ਆਪਣੀ ਨੀਂਦਰ ਤੇ ਤਾਂ ਆਪਣਾ ਪਾਇਆ ਹੁੰਦਾ, ਨੀਂਦਰ ਜੋ ਕਲੀਯੋਗੀਈ'ਚ ਨੀਂਦਰ 'ਤੇ ਜ਼ੋਰ ਪਾਉਣਾ ਨੀਂਦਰ ਤੇ ਕ ਜ਼ੋਰ ਪਾਣਾ, ਬਹੁਤ ਔਖਾ ਹੈਗਾ। ਐਣ ਓਹਨਾਂ ਨੇ ਉਸ ਚੀਜ਼ 'ਤੇ ਕਾਬੂ ਕੀਤਾ ਹੋਇਆ ਐ।
ਅੱਛ, ਬਾਕੀ ਤੁਸੀਂ, ਤੁਸੀਂ ਵੈਸੇ, ਤੁਸੀਂ ਗਏ ਹੋ ਵੈਸੇ ਜਾ
ਹਾਂਜੀ-ਹਾਂਜੀ, ਗਏਦੇ ਓ, ਰੱਬ ਬੁਲਾ ਲੈਂਦਾ।
ਹਾਂ, ਤੁਸੀਂ ਇੱਕ ਚੀਜ਼ ਨੋਟ ਕੀਤੀ? ਹਾਂ, ਉਹ ਮਹਾਰਾਜ ਸਾਰਿਆਂ ਨੂੰ ਬੁਲਾਂਦਾ, ਪਤਾ ਕੀ ਗੱਲ ਐ? ਉਹਦੇ ਇੱਕ ਚੀਜ਼ ਤੁਸੀਂ ਨੋਟ ਕੀਤੀ ਏ, ਉਹਦੇ'ਚ ਐ ਹੈਗੀ ਏ, ਜਿੱਦਾਂ ਮਨ ਚੱਲੋ, ਤੁਸੀਂ ਥੱਕੇ ਪਿਓ ਨਾ ਤੁਸੀਂ ਸੋ ਗਏ ਨਾ ਸਵੇਰੇ ਐਵੇਂ ਸਰੀਰ ਹਲਕਾ ਹੋ ਜਾਏਗਾ, ਗੁਰੂਦੁਆਰੇ ਘੁੰਮੋਗੇ, ਤੁਹਾਨੂੰ ਤਾ ਕ੍ਰੌ ਉਹਹੀ ਨਹੀਂ-ਨਹੀਂ, ਵੈਸ ਉਹੀ ਤਾਂ ਕਹਿ ਰਿਹਾ, ਬਿਲਕੁਲ ਹਲਕਾ ਸਰੀਰ ਹੋਜੇਗਾ, ਬਿਲਕੁਲ, ਜਿਵੇਂ
ਬਿਲਕੁਲ-ਬਿਲਕੁਲ, ਉੱਧਰ ਤੁਸੀਂ ਸਿਰਫ ਪਹੁੰਚੋਗੇ, ਤੁਹਾਡੀ ਸਾਰੀ ਥਕਾਨ ਉੱਤਰ ਜਾਏਗੀ ਜੇ, ਉੱਧਰ ਬਿਲ ਬਿਲਕੁਲ ਬੰਦਾ ਤੰਦਰੁਸਤ, ਐ ਤਿਆਰ, ਬਰਤਿਆਰ ਰਹਿੰਦਾ ਏ, ਉੱਧਰ ਦੀ ਹਵਾਵਾਂ ਹੀ ਐਸੀਆਂ ਹੈਗੀਆਂ ਨੇ, ਵੀਰੇ।
ਪਤਾ ਕੀ ਗੱਲ ਐ, ਉੱਧਰ ਤੁਸੀਂ ਦਰਸ਼ਨ ਮੇਲੇ ਕਰਨ ਜਾਓਗੇ ਨਾ ਅੰਦਰ ਇਹਨੇ ਸ਼ਸਤਰ ਪਏ ਨੇ, ਇਨੇ ਸ਼ਸਤਰ ਪਏ ਨੇ, ਬੜੇ ਸ਼ਸਤਰ ਪਏ ਨੇ ਅੰਦਰ।
ਕਹਿੰਦੇ, ਤਾਂਹੀ ਤਾਂ ਖਾਲੀ ਚਾਰ ਜਸਤਰ ਦਿਖਾਂਦੇ ਹੈਗੇਨ, ਅਰਦਾਸ ਸਾਹਿਬ ਜੀ, ਤੋਂ ਬਾਅਦ। ਅਗਰ ਸਾਰੇ ਸ਼ਸਤਰ ਦਿਖਾਣ ਲੱਗੇ ਨਾ, ਪਤਾ ਨਹੀਂ ਕਿੰਨੇ ਦਿਨ ਲੱਗ ਜਾਣਗੇ ਜੇ।
ਹਾਂ, ਐ ਪਤਾ ਕੀ, ਐ ਨਾ, ਦੀਵਾਲੀ ਤੋਂ ਇੱਕ ਦੋ-ਦਿਨ ਪਹਿਲੇ, ਇੱਕ ਦਿਨ ਪਤਾ ਨੀ, ਦੋ-ਦਿਨ ਪਹਿਲੇ ਸੇਵਾ ਹੁੰਦੀ ਸੀ। ਸਤਰਾ ਦੀ, ਸਾ, ਸਾਂ ਹਾਂ, ਸਾਰੇ ਸ਼ਸਤਰ ਬਾਹਰ ਲੈਕੇ ਆਂਦੇ ਨੇ ਉਹ।
ਉਹ ਵੀ, ਸਿਰਫ ਗਿਣੇ-ਚੁਣੇ ਸ਼ਸਤਰ ਦਿਖਾਂਦੇ ਹੈਗੇ ਨੇ।
ਹਾਂਜੀ। ਨਹੀਂ-ਨਹੀਂ ਜਿਹੜੇ ਉਹ ਜਾਂਦੇ ਨਾ, ਮੇਰਾ ਭਰਾ ਵੀ ਗਿਆ ਸੀ, ਉਹ ਦੱਸਦਾ ਸੀ ਉਹਨੇ ਮੈਨੂੰ ਵੀਡੀਓ ਵਿਖਾਈ ਸੀ। ਕਹਿੰਦੇ ਸੇਵਾ ਮਿਲ ਜਾਂਦੀ ਏ, ਪਰ ਨਾ ਲੈਣੀ ਪੈਂਦੀ ਹੈ, ਜਿਵੇਂ ਅੱਗੇ-ਅੱਗੇ ਹੋਕੇ।
ਨਹੀਂ-ਨਹੀਂ, ਮੈਂ ਕਹਿ ਰਿਹਾ, ਉਹ ਸੇਵਾ ਤੇ ਮਿਲਦੀ ਏ, ਉਹ ਨਹੀਂ, ਉਹ ਨੀ ਕਹਿ ਰਿਹਾ। ਮੈਂ ਕਹਿ ਰਿਹਾ, ਜਿਹੜੇ ਸ਼ਸਤਰਾਂ ਦੇ ਦਰਸ਼ਨ ਤੇ ਉਹ ਇਤਿਹਾਸ ਦੱਸਦੇ ਨੇ ਉਹ ਗੀਣੇ ਚੁਣੇ ਸ਼ਸਤਰਾਂ ਦੇ ਦੱਸਦੇ ਨੇ, ਜਿਵੇਂ ਉਹ ਕਰਾਮਾਤੀ ਸ਼ਸਤਰ ਹੋ ਗਈ ਹੈ, ਜਿਵੇਂ ਉਹ ਕਰਾਮਾਤੀ ਸ਼ਸਤਰ ਹੋਗੀ ਹੈ। ਕਿਰਪਾਨ ਹੈਗੀ, ਜਿਹੜੀ ਸ਼੍ਰੀ ਸਾਹਿਬ ਹੈਗੀ ਏ, ਕਰਾਮਾਤੀ ਸ਼ਸਤਰ ਹੋਈ ਕਹਿੰਦੇਨ ਬਈ, ਉਹ ਜਦੋਂ ਤਖ਼ਤ ਨੂੰ ਇਸ਼ਨਾਨ ਕਰਾਕੇ ਜਦੋਂ ਸਵਾਰਣ ਲੱਗਦੇ ਹੈਗੇ ਨਾ ਸਭ ਤੋਂ ਥੱਲੇ ਰੱਖਦੇਨ, ਜੇ ਤਖਤ ਪੂਰਾ ਤਿਆਰ ਹੋ ਜਾਂਦੈ, ਸਭ ਤੋਂ ਉੱਪਰ ਆਪਣੀ ਅਵਾਜ਼ ਆ ਜਾਂਦੀ ਹੈ।
ਹਾਂਜੀ। ਤੇ ਤੁਸੀਂ ਇੱਕ ਹੋਰ ਚੀਜ਼ ਨੋਟ ਕੀਤੀ ਏ, ਜਿਹੜੇ ਇਹ ਦੋ ਨਿਸ਼ਾਨ ਸਾਹਿਬ ਲੱਗੇ ਗੇ ਨਾ, ਅੰਦਰ ਵੇਖੇ ਜੇ?
ਹਾਂਜੀ-ਹਾਂਜੀ।
ਤੇ, ਇੱਕ ਨਿਸ਼ਾਨ ਸਾਹਿਬ ਐਧਰ ਪਰਕਰਮਾ ਚਲਗਿਆ। ਉੱਧਰ ਨੀਚੇ ਪੋੜੀਆਂ ਹੈਗੀਆਂ, ਉੱਧਰੋਂ ਗਾਗਰ ਭਰਦੇ ਨੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਤੁਸੀ ਦੇਖਿਆ?
ਹਾਂਜੀ ਹਾਂਜੀ ਵੇਖਿਆ ਉੱਧਰ ਕਹਿੰਦੇ ਕੋਈ ਕਰਾਮਾਤੀ ਇੱਕ ਕੱਛੂ ਵੀ ਆਇ ਤ ਜੇ ਪਤਾ ਹੀ ਨਹੀਂ ਕੱਛੂਆ ਸੱਪ ਬਥੇਰੇ ਹੈਗੇ ਜੇ ਉੱਧਰ
ਅੱਛਾ ਜੀ ਮੈਂ ਤੁਸੀਂ ਉੱਧਰ ਵੀ ਕਿਹਾ ਇਨਾ ਵੱਡਾ ਨਗਾਰਾ ਵੀ ਪਿਆ ਜੇ ਜਿੰਨੇ ਵੀ ਨਿਹੰਗ ਸਿੰਘ ਆਉਂਦੇ ਨਾ ਉੱਧਰ ਦੇ ਲੋਕਲ ਦੇ ਉਹ ਲੋਕਲ ਸੰਗਤ ਹੈਗੇ ਤੇ ਉੱਧਰ ਹੱਥ ਮਾਰ ਕੇ ਤੇ ਅਕਾਲ ਕਰਕੇ ਜਾਂਦੇ ਨੇ ਬਈ ਹੱਥ ਮਾਰ ਕੇ ਨਾ ਤੇਜ ਮੱਥਾ ਟੇਕ ਕੇ ਜਾਂਦੇ ਨੇ ਮਤਲਬ ਕੀ ਉੱਧਰ ਤਾਂ ਵੇਖ ਕੇ ਨਾ ਬੜਾ ਮਨ ਖੁਸ਼ ਹੁੰਦਾ
ਸਹੀ ਗੱਲ ਉੱਧਰ ਬੰਦਾ ਬੰਦਾ ਥੱਕ ਨਹੀਂ ਸਕਦਾ ਬੰਦੇ ਨੂੰ ਨੈਗੇਟਿਵਿਟੀ ਨਹੀਂ ਆਉਂਦੀ ਉੱਧਰ
ਹਾਂਜੀ ਬਿਲਕੁਲ ਸਹੀ ਗੱਲ ਹੈ ਦੂਜੀ ਗੱਲ ਉੱਧਰ ਵੇਖੀ ਉਹ ਕੀ ਕਹਿੰਦੇ ਨੇ ਜਦੋਂ ਸੱਤ ਤ ਵਜੇ ਚੰਨਣ ਦਾ ਟੇਕਾ ਲੱਗਦਾ ਜੇ ਤੇ ਨਾਲ ਉਸ ਤੋਂ ਬਾਅਦ ਇਸ ਸਾਈਡ ਜਾਓਗੇ ਨਾ ਮਤਲਬ ਚੰਦਨ ਕ ਲ ਆ ਕੇ ਅੱਗੇ ਜਾਓਗੇ ਮੱਥੇ ਤੇ ਤੇ ਦੇਖ ਦੇਗ ਵੀ ਦਿੰਦੇ ਨੇ ਨਾਲੋਂ ਵੀ ਦਿੰਦੇ ਨੇ ਅੰਮ੍ਰਿਤ ਦਾ ਜਾਗ
ਅੰਮ੍ਰਿਤ ਨਹੀਂ ਦਿੰਦੇ ਜਿਹੜਾ ਅੰਦਰ ਸ਼ਸਤਰ ਤਖ਼ਤਿਸ਼ਨਾਨਹੇ ਕਰਾਦੇ ਹੈਗੇ
ਹਾਂਜੀ ਤੁਹਾਨੂੰ ਇੱਕ ਉਹ ਚੀਜ਼ ਪਤਾ ਹੈ ਐਸ ਸਾਈਡ, ਅਹ ਮਤਲਬ ਕਿ ਮੱਥਾ ਟੇਕ ਕੇ ਘੁੰਮ ਕੇ ਤੁਸੀਂ ਜਾਓਗੇ ਨਾ ਪਰਲੀ ਪਿਛਲੀ ਤਰਫ ਬੈਕ ਵਾਲੀ ਤਰਫ। ਓਧਰ ਛੋਟੀ ਜਿਹੀ ਹੋਦੀ ਬਣੀ। ਉਹਨੂੰ ਉਹਨਾ ਨੇ ਗੋਲਕ ਕਰ ਰੱਖ ਜਿੱਧਰ ਜਿੰਨੇ ਸਸਤਾ ਜਾਂਦੇ ਨਾ ਓਧਰੋਂ ਹੀ ਜਲ ਜਾਂਦਾ ਜੇ
ਸਮੇ ਨਈ ਆਈ ਕਿਸ ਸਾਈਡ
ਜਿੱਦਾਂ ਮੰਨ ਲਓ ਮੱਥਾ ਟੇਕਿਆ ਨਾ ਸਾਹਾਮ ਨੇ ਆਪਾਂ ਅੰਦਰ ਐਂਟਰ ਕੀਤਾ ਮੱਥਾ ਟੇਕ ਕੇ ਆਪਾਂ ਪਰਿਕਰਮਾ ਕਰਨੇ ਆ ਨਾ, ਅੰਦਰ ਦੀ ਅੰਦਰ ਦੀ।
ਅੱਛਾ ਅੰਦਰ ਦੀ। ਅੱਛਾ
ਕਰਮਾ ਕਰੋਗੇ ਨਾ ਕੋਨੇ ਤੇ ਹੀ ਹੈਗਾ ਜੇ ਉਹਦੇ ਇਕ ਨਾ ਗੋਲਕ ਪਈ ਹੈ, ਪਹਿਲੇ ਉਹ ਖੁੱਲਾ ਹੋਇਆ ਹੁੰਦਾ ਦਾ ਸੀ, ਬੰਦਾ ਉਧਰੋਂ ਹੀ ਅੰਮ੍ਰਤ ਐਵੇਂ
ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਹੁਣ ਵੀ ਕਰਦੇ ਹੈਗੇ ਨੇ ਜਦੋਂ ਹੁਣ ਵੀ ਕਰਦੇ ਹੈਗੇ ਨੇ ਮਗਰ ਜਦੋਂ ਤਖ਼ਤ ਇਸ਼ਨਾਨ ਪ੍ਰੋਪਰ ਹੁੰਦਾ ਨਾ ਜਿਹੜਾ ਦੀਵਾਲੀ ਤੋਂ ਇੱਕ ਦਿਨ ਪਹਿਲੇ ਹੁੰਦਾ
ਹਾਂਜੀ ਹਾਂਜੀ।
ਉਹ ਤਾਂ ਉੱਧਰੋਂ ਛਕ ਛਕਦੇ ਹੈਗੇ ਨੇ ਸਾਰੇ ਅੰਮ੍ਰਿਤ
ਅੱਛਾ
ਤਾਂ ਉੱਧਰੋਂ ਲੈਂਦੇ ਹੈਗੇ, ਨਹੀਂ ਤਾਂ ਰੋਜ਼ ਤਾਂ ਬਾਹਰ ਮਿਲਦਾ ਹੈਗਾ
ਨਹੀਂ ਮੈਂ ਖੁੱਦ ਵੇਖਿਐ ਉਹ ਤਾਂ ਕਰਕੇ ਤੇ ਉਸ ਉਹਦੇ ਉੱਪਰ ਨਾ ਗੋਲ ਰੱਖ ਦਿੱਤੀ ਉਹਨਾਂ ਨੇ ਤੇ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੈ, ਪ ਉਹਦੀ ਬੈਕ ਤਰਫ ਦਾਲ ਦਾ ਉਹ ਮਿਲਦਾ ਹੈ
ਦਾਲ ਦਾ ਲੰਗਰ ਮਿਲਦੈ ਰੋਜ਼ ਬਾਰ੍ਹਾਂ ਵਜੇ
ਹਾਂ ਬਾਰਾਂ ਵਜੇ ਉਹਦੇ ਉਹਦੇ ਤੁਹਾਨੂੰ ਪਤਾ ਫਾਇਦੇ ਕੀ ਹੈਗੇ ਨੇ। ਓਦੇ ਜਿਵੇਂ ਉਹ ਹਾਂਜੀ, ਓਧਰ ਜਿਹੜੇ
ਉਹ ਦਾਲ ਜਿਹੜਾ ਵੀ ਛਕ ਲਏ, ਉਹਨੂੰ ਕੋਈ ਰੋਗ ਨਹੀਂ ਲੱਗਦਾ ਹੈਗਾ, ਅਗਰ ਕੋਈ ਰੋਗ ਹੈਗਾ ਉਹਦਾ ਰੋਕ ਮਿਟ ਜਾਂਦਾ
ਹਾਂ ਇਹ ਬਿਲਕੁਲ ਸਹੀ ਹੈ, ਪਤਾ ਕੀ ਜਦੋਂ ਸਿੰਘਾਂ ਦੇ ਟਾਈਮ ਪੁਰਾਣੇ ਟਾਈਮ ਗੁਰੂ ਮਹਾਰਾਜ ਦੇ ਟਾਈਮ, ਜਿਹਨਾਂ ਨੂੰ ਫੱਟ ਲੱਗੇ ਸੀ ਨਾ, ਉਹ ਇਧਰ ਦਾਲ ਦਾ ਲੰਗਰ ਛਕਦੇ ਸੀ
ਦਾਲ ਦੇ ਲੰਗਰ ਚਲਦੇ, ਬਿਲਕੁਲ ਸਹੀ ਗੱਲ ਹੈ
ਹਾਂਜੀ ਤੇ ਉਸ ਸਾਈਡ ਤੁਸੀਂ ਇੱਧਰ ਹੋਰ ਘੁੰਮੋਗੇ ਨਾ, ਜਿੱਥੇ ਤੁਸੀਂ ਦੇਖਿਆ ਹੈਗਾ ਰਗੜਾ ਵੀ ਲਾਂਦੇ ਨੇ ਉੱਧਰ। ਸ਼ ਸ਼ ਸ਼ਹੀਦੀ ਰਗੜੇ ਲੱਗਦੇ ਨੇ, ਹਾਂਜੀ ਹਾਂਜੀ ਬੜੀ ਵੱਡੀ ਬਹੁਤ ਵੱਡੇ ਔ ਰਫਲ
ਤੁਸੀਂ ਆ ਦੇਖੋ ਹੁਣ ਜਾਨ ਕਿੰਨੀ ਹੈਗੀ, ਅੱਜ ਕੱਲ੍ਹ ਤਾਂ ਸਾਡੇ ਬੱਚਿਆਂ ਚ ਜਾਨ ਹੀ ਨੀ ਹੈਗੀ ਹੁਣ ਜਾਨ ਕਿੰਨੀ ਹੋਏਗੀ, ਨਹੀਂ ਤੇ ਅੱਜ ਕੱਲ੍ਹ ਤੇ ਅੱਜ ਕੱਲ੍ਹ ਤਾਂ ਇੱਕ ਬੰਦੂਕ ਵੀ ਚਲਾਉਣ ਅਤੇ ਉਹਦਾ ਮੱਥੇ ਦਾ ਵੱਟ ਵ ਲੱਗ ਜਾਂਦਾ ਉਹ ਹੈ ਕਿ ਹੋ ਗਿਆ ਮੈਂ ਬੈਗਫਾਰਮ ਆ ਰਹੀ ਐ ਤੇ ਉਹ ਸੋਚੋ ਕਿੰਨੀ ਹੀ ਵੱ
ਅਰੇ ਮੈਂ ਕਹਿ ਤੇ ਰਿਆ ਔਰ ਇਹ ਦੂਰੋਂ ਵੇਖ ਕੇ ਨਾ ਐਵੇਂ ਲੱਗਦਾ ਬਈ ਮੇਰੇ ਜਿੰਨੀ ਹੋਏਗੀ ਬੰਦੂਕ ਪੰਜ ਸਾਢੇ ਪੰਜ ਫੁੱਟ ਦੀ ਸਾਢੇ ਪੰਜ ਫੁਟੇ ਦੀ ਹੋਏਗੀ।
ਉਹ ਚੌਦਾਂ ਪੰਦਰਾਂ ਫੁੱਟ ਦੀ ਬੰਦੂਕ ਏ ਵੀਰੇ।
ਪਤਾ ਕੀ ਅੱਜ ਕੱਲ ਬੰਦੇ
ਅੱਜ ਕੱਲ੍ਹ ਦੀ ਨਾ ਸਾਡਾ ਖਾਣ ਪੀਣ ਵੀ ਠੀਕ ਨੀ ਹੈ ਨਾ।
ਖਾਣਾ-ਪੀਣ ਵੀ ਠੀਕ ਨੇ ਕੁਛ ਬੰਦਿਆਂ ਨੂੰ ਕੁਛ ਬੰਦਿਆਂ ਨੂੰ ਨਾ ਨੌਲੇਜ ਵੀ ਨੀ ਹੈਗੀ। ਜਿਵੇਂ ਅੱਜ ਕੱਲ੍ਹ ਦੀ ਆਣ ਵਾਲੀ ਪੀੜ੍ਹੀ ਹੈਗੀ ਨਾ। ਉਹਨਾ ਨੂੰ ਪਤਾ ਹੀ ਨਹੀਂ ਹਜ਼ੂਰ ਸਾਹਿਬ ਕਿੱਧਰ ਹੈਗਾ ਉੱਧਰ ਕਿਹੜੇ ਗੁਰੂ ਮਹਾਰਾਜ ਆਏ ਹੋਏ ਨੇ। ਸਮਝ ਗਏ ਕਿਉਂਕਿ ਮਾਂ ਪਿਓ ਦੱਸਣਗੇ ਤਾਂ ਹੀ ਪਤਾ ਲੱਗਦਾ ਨਾ।
ਤਾਂ ਹੀ ਪਤਾ ਲੱਗੇਗਾ ਬਿਲਕੁਲ-ਬਿਲਕੁਲ ਚਲੋ ਠੀਕ ਹੈ ਵੀਰੇ ਹਾਂਜੀ ਬਿਲਕੁਲ ਜਾਵਾਂਗੇ। ਠੀਕ ਹੈ ਵੀਰੇ ਮਿਲਦੇ ਆ ਫੇਰ
ਹਾਂਜੀ ਓਕੇ ਜੀ ਓਕੇ- ਓਕੇ ਰੂਮ ਫਰੈਸ ਕਰਾ।
ਠੀਕ ਹੈ।